ਹੈਲੋ।
ਹੈਲੋ।
ਹਾਂਜੀ ਸਸ ਸ਼੍ਰੀ ਕਾਲ ਜੀ।
ਹਾਂਜੀ, ਸਸ ਸ਼੍ਰੀ ਅਕਾਲ ਜੀ। ਕੀ ਹਾਲ ਏ?
ਵਧੀਆ ਜੀ ਵਧੀਆ।
ਮੇਰੇ ਵੀ ਵਧੀਆ ਹੋਰ ਕੀ ਕਰ ਰਹੇ ਸੀ?
ਕੁਛ ਨੀ ਬਸ ਬੈਠੇ ਹੋਏ ਸੀ ਵਿਹਲੇ ਹੋਏ ਸੀ ਥੋੜੀ ਦੇਰ ਮੈਂ ਕਿਹਾ ਚਲੋ ਬੈਠੋ ਗੱਲਬਾਤ ਕਰੀਏ ਤੁਹਾਡੇ ਨਾਲ ਫ਼ੋਨ ਕਰੀਏ ਅੱਜ ਤਾਨੂੰ।
ਹਾਂਜੀ ਮੈਂ ਵੀ ਨਾ ਐ ਫ੍ਰਰੀ ਹੁਣੀ ਹੋਈ ਸੀ ਅੱਠ ਵਜੇ ਦੇ ਨਾਲ ਉਹ ਮੇਰਾ ਲਾਸਟ ਬੈਚ ਨਾ ਅੱਠ ਅੱਠ ਵਜੇ ਸਾਡੇ ਅੱਠ ਵਜੇ ਤੱਕ ਚਲੇ ਜਾਂਦਾ ਏ।
ਕਿਉਂਕਿ ਨਾ ਬੱਚਿਆਂ ਦੀ ਹੁਣ ਛੁੱਟੀਆਂ ਚੱਲ ਰਹੀਆਂ ਤੇ ਫੇਰ ਉਹ ਨਾਂ ਦੇ ਪੇਰੈਂਟਸ ਮੰਗਦੇ ਆ ਕਿ ਜ ਦਾ ਪੜ੍ਹਾ ਦੋ ਥੋੜੋ ਇਹਨਾ ਨੂੰ, ਇਹਨਾਂ ਦਾ ਸਿਲੇਬਸ ਜਲਦੀ ਜਲਦੀ ਖਤਮ ਹੋ ਜਾਏ ਫੇਰ ਮੈਂ ਥੋੜਾ ਜ਼ਿਆਦਾ ਪੜ੍ਹਾਆਣਾ ਪੈਂਦਾ ਏ।
ਅੱਛਾ-ਅੱਛਾ, ਹਾਂਜੀ, ਮੈਂ ਵੀ ਅੱਜ ਤੁਹਾਨੂੰ ਨਾ ਫੋਨ ਇਸ ਲਈ ਕੀਤਾ ਸੀ। ਮੈਂ ਨਾ ਸੁਣਿਆ ਬੌਤ ਏ ਤੁਹਾਡੇ ਬਾਰੇ ਕੀ ਤੁਸੀਂ ਬੌਤ ਵਧੀਆ ਟਿਊਸ਼ਨ ਪੜਾਂਦੇ ਓ ਤੇ ਪੜ੍ਹਾਦੀ ਤੇ ਖੈਰ ਮੈਂ ਆਪਣੇ ਬੱਚਿਆਂ ਨੂੰ ਆਪ ਪੇਈਆਂ ਕਾਫੀ ਟਾਈਮ ਤੋਂ, ਇਸ ਕਰਕੇ ਮੈਨੂੰ ਕੋਈ ਪਸੰਦ ਆਂਦਾ ਹੀ ਨਹੀਂ ਹੈ ਬਾਰ ਤੇ ਹੁਣ ਐਸਾ ਤਰ੍ਹਾਂ ਏ ਕਿ ਥੋੜਾ ਸਮੇਂ ਨੀ ਮਿਲ ਪਾਦਾ ਹਨਾ
ਹਾਂਜੀ-ਹਾਂਜੀ, ਦੇਖੋ ਜੋ ਆਪਣੇ ਬੱਚਿਆਂ ਨੂੰ ਨਾ ਖੁਦ ਜੋ ਆਪਣੇ ਬੱਚਿਆਂ ਨੂੰ ਖੁਦ ਪੜ੍ਹਾਦਾ ਉਹਨੂੰ ਨਾ ਕਿਸੇ ਹੋਰ ਦਾ ਨਾ ਇਨਾ ਪਸੰਦ ਨੀ ਆ ਪਾਂਦਾ। ਹਲੇ ਜਿਵੇਂ ਮੇਰਾ ਛੋਟਾ ਬ੍ਰਦਰ ਏ। ਤੇ ਉਨੂੰ ਨਾ ਮੰਮਾ ਈ ਪੜ੍ਹਾਂਦੇ ਸੀ ਜਦੋ ਛੋਟੀ ਕਲਾਸਾਂ ਤੱਕ ਫਸਟ ਤੱਕ ਮੇਰੀ ਮੰਮਾ ਨੇ ਪੜਾਇਆ ਉਹਨੂੰ ਤੇ ਉਸ ਤੋਂ ਬਾਅਦ ਨਾ ਥੋੜਾ ਵੱਡਾ ਹੋਇਆ ਤੇ ਫਿਰ ਇੰਨਾ ਨੀ ਹੋ ਪਾਂਦਾ ਕਿ ਮੰਮਾ ਕੋਲ, ਘਰ ਦਾ ਵੀ ਕੰਮ ਕਰਨ ਤੇ ਉਨੂੰ ਵੀ ਪੜ੍ਹਾਣ ਤੇ ਫਿਰ ਉਹਦੀ ਟਿਊਸ਼ਨ ਰਖਵਾਈ ਸੀ ਮੇਰੀ ਮੰਮੀ ਨੂੰ ਬਿਲਕੁਲ ਪਸੰਦ ਨੀ ਆ ਪਾ ਰਹੀ ਸੀ ਮੰਮੀ ਕਦੀਏ ਕੁਛ ਵੀ ਨੀ ਪੜਾ ਪਾ ਰਹੀ ਤਾਂ ਸਹੀ ਪੜ੍ਹਾਂਦੀ ਨੀ ਫਿਰ ਮੈਂ ਕਿਹਾ ਮੰਮਾ ਤੁਹਾਨੂੰ ਪਸੰਦ ਤਾਂ ਆਨੀ ਤੁਸੀਂ ਪਤਾ ਇੰਨੀਆਂ ਟਿਊਸ਼ਨਾਂ ਹਾਂਜੀ ਉਹਦੀ ਅਸੀਂ ਇੰਨੀ ਟਿਊਸ਼ਨ ਚੇਂਜ ਕੀਤੀਆਂ ਬਹੁਤ ਟਿਊਸ਼ਨ ਚੇਂਜ ਕੀਤੀਆਂ ਪਰ ਮੰਮਾ ਨੂੰ ਸਾਨੂੰ ਨੀ ਆ ਕੇ ਦੇਣੀ ਸੀ।
ਤੇ ਫੇਰ ਮੰਮਾ ਨੇ ਖੁਦ ਈ ਪੜ੍ਹਾਇਆ ਉਨੂੰ
ਅੱਛਾ, ਮੈਂ ਦੀ ਨਾ ਤੁਹਾਡੇ ਬਾਰੇ ਸੁਣਿਆ ਬੌਤ। ਤਾਂ ਕਿ ਤੁਸੀਂ ਅੱਛੀ ਟਿਊਸ਼ਨ ਪੜ੍ਹਾਉਂ ਹੋ ਅਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਹੀ ਮੈਂ ਗੱਲ ਕਰਕੇ ਦੇਖਾਂ ਅਤੇ ਮੈਂ ਆਪਣੇ ਘਰ ਬੱਚਿਆਂ ਨੂੰ ਥੋੜ੍ਹੇ ਦਿਨ ਤੇ ਰਖਵਾਨੀ ਹੋਏ ਤੇ ਫਿਰ ਪੜ੍ਹਾ ਦਉਗੇ, ਉਨਾਂ ਨੂੰ ਤੁਸੀਂ।
ਹਾਂਜੀ-ਹਾਂਜੀ, ਕਿਉਂ ਨਹੀਂ, ਮੈਂ ਪੜ੍ਹਾ ਲਾਂਗੀ ਮੇਰਾ ਵੈਸੇ ਨਾ- ਅ ਉਹ ਕੌਣ ਸੀ ਕਲਾਸ ਚ, ਮੈਨੂੰ ਦੱਸ ਦੋ।
ਹਾਂਜੀ-ਹਾਂਜੀ, ਉਹ ਸਿਕਸਥ ਕਲਾਸ 'ਚ ਆਈ ਏ ਹੁਣ, ਛੇਵੀਂ ਕਲਾਸ 'ਚ ਆ ਰਹੀ ਏ। ਥੋੜਾ ਤੁਹਾਨੂੰ ਪਤਾ ਛੇਵੀਂ ਚ ਬੱਚਾ ਆਜੇ ਅੱਛਾ-ਅੱਛਾ, ਸਿਲੇਬਸ ਵੀ ਥੋੜਾ ਤਾਨੂੰ ਪਤਾ ਏ ਉਹ ਵੱਧ ਜਾਂਦਾ ਏ ਉਹਨਾਂ ਦਾ
ਹਾਂਜੀ-ਹਾਂਜੀ, ਉਹਨਾਂ ਨੂੰ ਨਾ ਫ਼ਿਰ ਥੋ- ੜੇ ਡਿਫਰੈਂ ਹੁੰਦੇ ਆ ਹਰ ਜ੍ਹਗਾ ਦੇ ਨਾ ਡਿਫਰੈਂ ਡਿਫਰੈਂ ਸਬਜੈਕਟ ਲੈਣੇ ਹੁੰਦੇ ਆ ਕਿਸੇ ਨੂੰ ਸੋਸ਼ਲ ਲੱਗ ਜਾਂਦੀ ਏ, ਕਿਸੇ ਨੂੰ ਮੋਰਲ ਸਾਇੰਸ ਜੀ ਕੇ ਸਭ ਲੱਗ ਜਾਂਦਾ ਏ ਹਨਾ ਤੇ ਫਿਰ ਇਹ ਵੀ ਹੁੰਦਾ ਹੈ ਤੇ ਬ ਬੱਚਾ ਇਨਾ ਹੈਂਡਲ ਨੀ ਕਰ ਪਾਂਦਾ ਏ, ਦੇਖੋ ਜੋ ਬੱਚਾ ਫਿਫਥ ਤੋਂ ਸਸ ਥ ਚ ਆਦਾ ਉਨੂੰ ਪ੍ਰੋਬਲਮ ਹੁੰਦੀ ਏ ਹਨਾ ਔਰ ਜੋ ਬੱਚਾ ਏਟਥ ਤੋਂ ਨਾਈਨਥ ਚ ਆਦਾ ਉਨੂੰ ਬੌਤ ਪ੍ਰੋਬਲਮ ਪੈਂਦੀ ਏ ਔਰ ਜੋ ਬ ਟੈਨ ਤੋਂ ਇਲੈਵਨ ਜਾਂਦਾ ਨੂੰ ਵੀ ਬਹੁ ਪ੍ਰੋਬਮ ਰੈਂਦੀ ਏ ਕਿਉਂਕਿ ਸਭ ਚੇਂਜ ਹੋ ਜਾਂਦਾ ਦੇਖੋ ਫਿਫਥ ਤੋਂ ਸਿਕਸਥ ਚ ਹੈਗਾ ਤੇਵ ਸਭ ਚੇਂਜ ਹੋ ਜਾਂਦਾ ਹੈ। ਐਠ ਤੋਂ ਨਾਈਥ'ਚ' ਜਾਏਗਾ, ਤੀ ਵੀ ਟੈਨਥ ਤੋਂ ਇਲੈਵਨਥ ਜਾਏਗਾ ਤੇਵੀ ਵੀ ਸਭ ਕੁਝ ਚੇਂਜ ਹੋ ਜਾਂਦਾ ਹੈ। ਤੁਸੀਂ ਬੱਚਾ ਨਾ ਵੀ ਡੂਬ ਜਾਂਦਾ ਹੈ ਤੇ ਉਹਨੂੰ ਵੀ ਨਾ ਇੱਕ ਗਾਈਡੈਂਸ ਦੀ ਬਹੁਤ ਜ਼ਰੂਰਤ, ਹੁੰਦੀ ਹੈ ਕਿ ਹਾਂ ਮੈਨੂੰ ਸਹੀ ਤਰ੍ਹਾਂ ਗਾਈਡ ਕਰਨ ਵਾਲਾ ਕੋਈ ਮਿਲੇ ਕਿਉਂਕਿ ਬੱਚੇ ਨੂੰ ਤਾਂ ਨਹੀਂ ਪਤਾ ਹੁੰਦਾ ਔਰ ਉਹਨਾਂ ਦੇ ਪੇਰੈਂਟਸ ਪੈਰੇੰਸ ਇਹਨਾਂ ਧਿਆਨ ਨਹੀਂ ਦੇ ਪਾਉਂਦੇ ਆ ਸਭ ਆਪਣੇ ਆਪਣੇ ਕੰਮਾਂ ਚ ਬਿਜੀ ਹੁੰਦੇ ਆ ਪੇਰੈਂਟਸ ਨਹੀਂ ਹੀ ਧਿਆਨ ਦੇ ਪਾਉਂਦੇ ਦੇਖੋ ਮਾਮੂਲੀ ਜਿਹੀ ਗੱਲ ਪੇਰੈਂਟਸ ਆਪਣਾ ਕੰਮ ਕਰਨ, ਜਾਂ ਬੱਚਿਆਂ ਦੀ ਪੜ੍ਹਾਈਆਂ ਵੇਖਣ ਹਨਾ ਤੇ ਇਸ ਲਈ ਬੱਚੇ ਨੂੰ ਗਾਈਡੈਂਸ, ਜੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਮੈਂ ਤੇ ਹਾਂਜੀ,
ਮੈਂ ਕਿਹਾ ਵੈਸੇ ਵੀ ਅੱਜ, ਅਲ ਜ਼ਿੰਦਗੀ ਬੜੀ ਬਿਜ਼ੀ ਹੋ ਗਈ ਹੋਈਏ ਆਪਣਾ ਘਰ ਦਾ ਵੀ ਕੰਮ ਕਰੋ ਬੱਚਿਆਂ ਨੂੰ ਵੀ ਦੇਖੋ ਬੱਚਿਆਂ ਦੀ ਪੜ੍ਹਾਈ ਵੀ ਦੇਖੋ ਫਿਰ ਐਸਾ ਨਹੀਂ ਕਿ ਬੱਚੇ ਨੂੰ ਖਾਲੀ ਪੜ੍ਹਾਈ ਕਰਾਣੀ ਹੈ ਅਸੀਂ ਹੋਰ ਬੱਚੇ ਦੀ ਜਿਹੜੀ ਹੋਰ, ਸਕੀਲ ਨੇ ਉਹਨਾਂ ਨੂੰ ਵੀ ਦੇਖਣਾ ਹੈ ਕਿ ਬੱਚੇ ਦਾ ਹੋਰ ਕਿਤੇ 'ਚ' ਉਹਨਾਂ ਦਾ ਜ਼ਿਆਦਾ, ਆਨੀ ਉਹਨੂੰ ਵੀ ਅਸੀਂ ਗਲ, ਕਰਨਾ ਏ ਇਸ ਕਰਕੇ ਨਾ ਅੱਜ ਭੱਜ ਦੋੜ ਵੱਲ ਜਿਵੇਂ ਜ਼ਿੰਦਗੀ ਹੋ ਗਈ ਹੋਈ ਹੈ।
ਹਾਂ,
ਬਟ ਮੈਂ ਆਪਣੇ ਬੱਚਿਆਂ ਨੂੰ ਇੰਜ ਨਹੀਂ ਕਰਾਉਂਦੀ ਮੈਂ ਉਹਣਾ ਨੂੰ ਜ਼ਿਆਦਾ, ਪਜ ਦੋੜ ਵਾਲੀ ਜ਼ਿੰਦਗੀ ਨਹੀਂ ਕਹਿੰਦੀ ਮੈਂ ਕਹਿੰਦੀ ਹਾਂ ਕਿ ਜਿੰਨਾ ਹੋ ਸਕੇ ਓਨਾ ਕਰੋ, ਜ਼ਿਆਦਾ ਕਰਨ ਦੀ ਕੋਈ ਉਹ ਲੋੜ ਨਹੀਂ ਹੈਗੀ ਤੁਹਾਨੂੰ ਭੱਜ ਦੋੜ ਕਰਨ ਨਾ ਕੀ ਹੈ। ਬੱਚਾ ਵੀ ਥੱਕ ਜਾਂਦਾ, ਸਕੂਲ ਤੋ ਪੜ ਕੇ ਆਣਾ ਹਮ ਫਿਰ ਘਰ ਆ ਕੇ ਇਨਾ ਕਰਨਾ, ਫੇਰ ਟਿਊਸ਼ਨ ਜਾਣਾ ਤਾਹੀ ਮੈਂ ਟਿਊਸ਼ਨ ਨੀ ਪਾਉਂਦੀ ਇਹਨਾਂ ਨੂੰ,
ਨਾ ਤਰਾ ਅੱਛਾ ਅੱਛਾ ਹਾਂ ਕੱਲ ਹਾਂ ਵੈਸੇ ਵੀ ਨਾ ਸਹੀ ਰਹਿੰਦਾ ਹੈ ਬੱਚਾ ਦੇਖੋ ਸਕੂਲੋਂ ਤੋਂ ਵੈਸੇ, ਵੀ ਥੱਕ ਕੇ ਆ ਰਿਹਾ ਹੁੰਦਾ ਹੈ ਔਰ ਉਦੋਂ ਸਾਰਾ ਦਿਨ ਬਸ ਬਸ, ਤੇ ਅੱਗੇ ਈ ਰਹਿਣਾ ਇਹ ਤੇ ਸਹੀ ਗੱਲ ਨਹੀਂ ਹੈ ਨਾ ਸਾਰਾ ਟਾਈਮ ਤੁਸੀਂ ਬੁੱਕਸ ਨੂੰ ਹੀ ਦੇ ਰਹੇ ਹੋ। ਇਹ ਬਿਲਕੁਲ ਸਹੀ ਗੱਲ ਨਹੀਂ ਹੈ ਤੇ ਉਹਦੇ ਬਾਰੇ ਦੂਸਰੀ ਚੀਜ਼ਾਂ ਵੀ ਕਰਨੀਆਂ ਚਾਹੀਦੀਆਂ ਹੈ। ਜੀ ਬਿਲਕੁਲ ਸਹੀ ਕਰਦੇ ਹੋ ਆਪਣੇ ਬੱਚੇ ਨਾਲ ਕਿ ਉਹ ਨੂੰ ਦੂਸਰੀ ਚੀਜ਼ਾਂ ਵੀ ਕਰਾਉਂਦੇ ਹੋ ਕੋਈ ਕੋਈ ਪੇਰੈਂਟਸ ਹੁੰਦੇ ਹੈ ਨਾ ਤੇ ਉਹ ਕਹਿੰਦੇ ਆ ਕਿ ਬਸ ਮੇਰਾ ਬੱਚਾ ਪੜ੍ਹਾਈ ਪੜੇ ਸਾਰਾ ਦੇ ਸਾਰਾ ਦਿਨ ਕੇ ਬੈਠਾ ਰਹੇ। ਕੁਛ ਪੇਰੈਂਟਸ ਬਹੁਤ ਸਟ੍ਰਿਕਟ ਹੁੰਦੇ ਹਨ ਜਿਵੇਂ ਮੇਰੇ ਕੋਲ ਵੀ ਬਹੁਤ ਸਾਰੇ ਬੱਚੇ
ਤਾਂ ਹੀ ਮੈਂ ਹਾਂਜੀ ਨਹੀਂ ਉਹਨਾਂ ਦੇ ਨਾ ਬਰਡਨ ਹੋ ਜਾਂਦਾ ਫਿਰ ਬਹੁਤ ਜ਼ਿਆਦਾ ਨਾ ਤੇ ਉਹ ਬਰਡਨ ਅਸੀਂ ਬੱਚਿਆਂ ਨੂੰ ਇੰਨਾ ਨੀ ਦੇ ਸਕਦੇ ਹਜੇ ਨਾ ਬੱਚਿਆਂ ਨੂੰ ਥੋੜੀ ਮੈਂ ਤੇ ਉਹ ਨੂੰ ਦੇਖੋ ਖੇਡਣ ਦਾ ਵੀ ਪੂਰਾ ਟਾਈਮ ਦਿੰਦੀ ਹਾਂ ਮਸਤੀ ਕਰਨ ਦਾ ਵੀ
ਹਾਂਜੀ ਦੇਖੋ ਅਜੇ ਵੈਸੇ ਵੀ ਨਾ ਛੋਟੀ ਕਲਾਸ
ਇਨ੍ਹਾਂ ਨਾਲ ਵੀ ਮਿਲਣਾ ਚਾਹੀਦਾ।
ਨਾ ਕੁਛ ਹਾਂਜੀ ਇੰਨਾ ਬਰਡਨ ਦੇਣ ਦੀ ਵੀ ਨਾ ਲੋੜ ਨੀ ਹੈਗੀ ਹੈ ਜੇ ਛੋਟੀ ਕਲਾਸ ਹੈ ਥੋੜ ਵੱਡੀ ਕਲਾਸ ਹੁੰਦੀ ਤੇ ਤੇ ਥੋੜਾ ਹੁੰਦਾ ਹੈ। ਕਿ ਹਾਂ ਅੱਛੇ ਲਿਆਣੇ ਆ ਮਾਰਕਸ ਥੋੜਾ ਬਰਡਨ ਬੱਚੇ ਨੂੰ ਖੁਦ ਹੀ ਹੁੰਦਾ ਹੈ। ਕਿ ਮੈਨੂੰ ਅੱਛੀ ਪਰਸੇਂਟ ਲਿਆਣੀ ਮੈਨੂੰ ਪੜਨਾ ਚਾਹੀਦਾ ਹੈ ਵਡੀ ਕਲਾਸ ਵਿਚ ਬੱਚਿਆਂ ਨੂੰ ਖੁਦ ਮਹਿਸੂਸ ਹੋ ਜਾਂਦਾ ਹੈ ਛੋਟੀ ਕਲਾਸ ਹੈ ਅਜੇ ਤੇ ਇੰਨਾ ਕੁਛ ਨਹੀਂ ਹੈ। ਹਜੇ ਇਨਾ ਬਰਡਨ ਦੇਣ ਦੀ ਵੀ ਲੋੜ ਨਹੀਂ ਹੈਗੀ ਬਸ ਜੇ ਮਤਲਬ ਟਾਈਮ ਟੂ ਟਾਈਮ ਆਪਣਾ ਕਰਦੇ ਰਹਿਣ ਤੇ ਉਹੀ ਠੀਕ ਏ
ਹਾਂਜੀ-ਹਾਂਜੀ ਇਹ ਤਾਂ ਹੀ ਤਾਂ ਅਸੀਂ ਜ਼ਿਆਦਾ ਨੀ। ਭਾਰ ਪਾਂਦੇ ਬੱਚਿਆਂ ਤੇ ਨਾ। ਹੋਰ ਕਰਕੇ ਨਾ।
ਆਛ
ਤੁਸੀਂ ਮੇਰੇ ਮੈਂ ਤੁਹਾਨੂੰ ਡੇਟ ਟਾਈਮ ਵਗੈਰਾ-ਵਗੈਰਾ ਨਾ ਸਬ ਦੱਸ ਦਾਂਗੀ ਤੁਸੀ ਤਾਂ ਮੈਨੂੰ
ਨਈ ਬੈਚ ਦਾ ਹਾਂਜੀ ਨਹੀਂ ਤੁਸੀਂ ਮੈਨੂੰ ਟਾਇਮ ਦੱਸ ਦਿਓ ਨਾ ਆਪਣੇ ਬੈਚ ਦਾ ਕਿਹੜਾ-ਕਿਹੜਾ ਟਾਇਮ ਹੈ ਤੁਸੀਂ ਮੈਨੂੰ ਉਹਦੇ ਹਿਸਾਬ ਤੇ ਦੱਸ ਦੇਨਾ ਤੇ ਮੈਂ ਫਿਰ ਤੁਹਾਨੂੰ ਦੱਸ ਦਾਂਗੀ ਮੈਂ ਕਿਤ ਆਪਣੇ ਦੋਨੋ ਬੱਚਿਆਂ ਦੀ ਰਖਾਂ ਦਾਂ। ਅੱਛਾ
ਹਾਂਜੀ ਠੀਕ ਏ
ਹੂੰ
ਹਾਂਜੀ ਮੈਂ ਚਾਹੀਦਾ ਮੈਂ ਨਾ ਦੇਖੋ ਸਿਕਸਥ ਤੋਂ ਪੜ੍ਹਾਣੀ ਹਾਂ ਸਿਕਸਥ ਤੋਂ ਟਵੈਲਥ ਤੱਕ
ਅੱਛਾ-ਅੱਛਾ ਜੋ ਵੀ ਤੁਹਾਡਾ ਟਾਈਮ ਟੇਬਲ ਹੈਗਾ ਨਾ ਜਿਵੇਂ-ਜਿਵੇਂ ਫਿਰ ਮੈਨੂੰ ਦੇਖੋ ਨਾ ਜਿਹੜਾ ਮੈਨੂੰ ਸਹੀ ਲੱਗੇਗਾ ਮੈਂ ਉਹਦੇ ਅਕੋਡਿੰਗ ਆਪਣੇ ਬ ਭੇਜਣ ਹੁਣ ਛੁੱਟੀਆਂ ਨੇ ਛੁੱਟੀਆਂ 'ਚ ਤੇ ਬੱਚਾ ਸਵੇਰੇ ਵੀ ਆ ਸਕਦਾ ਹੈ ਦੁਪਹਿਰੇ ਵੀ ਆ ਸਕਦਾ। ਤੇ ਸ਼ਾਮੀ ਵੀ ਆ ਸਕਦਾ ਠੀਕ ਹੈ ਨਾ ਤੇ ਫਿਰ ਉਹਦੇ ਹਿਸਾਬ ਤੇ ਮੈਨੂੰ ਤੁਸੀਂ ਦੱਸ ਦੇਣਾ।
ਐਕਚੁਲੀ ਸਵੇਰੇ ਐਕਚੁਲੀ ਸਵੇਰੇ ਨਾ ਮੈਂ ਵੱਡੇ ਬੱਚਿਆਂ ਨੂੰ ਪੜਾਂਨੀ ਆਂ। ਫਿਰ ਐਵੇਂ ਫਿਰ ਛੋਟੇ-ਛੋਟੇ ਐਵੇਂ ਚੱਲਦਾ ਰਹਿੰਦਾ। ਕਿਉਂਕਿ ਸਵੇਰੇ ਕੋਈ ਪੇਰੈਂਟਸ ਨਾ ਇੰਨਾ ਉਹ ਨੀ ਪਾਂਦੇ ਐਗਰੀ ਕਿ ਅਸੀਂ ਸਵੇਰੇ ਬੱਚਿਆਂ ਨੂੰ ਭੇਜਣਾ ਏ। ਤੇ ਇਸ ਲਈ ਮੈਂ ਨਾ ਉਹਨਾਂ ਦੀ ਸ਼ਾਮ ਦੀ ਕੀਤ ਦੀ ਹੈ ਕਿ ਸ਼ਾਮੀ ਕਿਉਂਕਿ ਸਭ ਪੇਰੈਂਟਸ ਅਗਰੀ ਹੋ ਜਾਂਦੇ ਆ ਕਿ ਸ਼ਾਮ ਦੀ ਬੈਟਰ ਹੈ। ਤੇ ਫਿਰ ਸ਼ਾਮ ਦੀ ਏ ਛੋਟੇ ਬੱਚਿਆਂ ਵਾਸਤੇ ਤੇ ਬਾਕੀ ਤੁਸੀਂ ਮੈਨੂੰ ਦੱਸ ਦੇਨਾ ਆਪਣਾ ਟਾਈਮ ਤੁਸੀਂ ਕਿਸ ਹਿਸਾਬ ਨਾਲ ਭੇਜਣਾ ਚਾਹੁੰਦੇ ਹੋ ਮੈਂ ਤੇ ਉਹ ਦੂਸਰੇ ਬੈਚ ਜ ਅਡਜਸਟ ਕਰ ਲਾਂਗੀ ਇਹਨਾਂ ਨੂੰ
ਅੱਛਾ -ਅੱਛਾ ਮੈਂ ਤੇ ਇਹ ਸੋਚ ਰਹੀ ਸੀ, ਕਿ ਜੇ ਮੈਨੂੰ ਛੁੱਟੀਆਂ ਨੇ ਤੇ ਸਵੇਰ ਦੇ ਟਾਈਮ ਪੜ੍ਹਾ ਦੋ
ਸਵੇਰੇ ਮੈਂ ਪੜਾ ਦਾਂਗੀ, ਮੈਂ ਆਪਣੇ ਬੈਚ ਦੇ ਹਿਸਾਬ ਨਾਲ ਦੇਖਦੀ ਹਾਂ, ਵੈਸੇ ਨਾ ਹਜੇ ਮੈਰੇ ਨਾ ਸਬ ਨਾ ਅਰੇਂਜ ਕਰਨਾ ਹੈ। ਕਿਉਂਕਿ ਛੋਟ ਸਭਦੀਆਂ ਹੀ ਰ ਸਭ ਨੇ ਮਤਲਬ ਹੋਲੀਡੇ ਹੋਮਵਰਕ ਵੀ ਕਰਨਾ, ਵੀ ਕਰਨਾ ਤੇ ਮੈਂ ਨਾ ਸਭ ਦਾ ਇੱਕ ਵਾਰੀ ਦੇਖ ਦੇਖਾਂਗੀ ਕਿ ਬੈਚ ਅਰੇਂਜ ਕਰਾਂ, ਤੇ ਫਿਰ ਮੈਂ ਤੁਹਾਨੂੰ ਦੱਸ ਮੈਂ ਕਿਹੜਾ ਬੈਚ, ਮਤਲਬ ਛੋਟੇ ਬੱਚਿਆਂ ਵਾਸਤੇ ਰੱਖ ਰਹੀ ਹਾਂ, ਤੁਸੀਂ ਕਹਿ ਰਹੇ ਹੋ ਤੇ ਮੈਂ ਹੀ ਲੱਗਦਾ ਟਾਈਮ ਤੁਹਾਨੂੰ
ਹਾਂ ਦੇਖੋ ਨਾ, ਪਤਾ ਕੀ ਹੁੰਦਾ, ਥੋੜਾ ਬੱਚੇ ਦਾ ਵੀ ਨਾ ਟਾਈਮ ਟੇਬਲ ਬਣ ਜਾਏਗਾ। ਵੈਸੇ ਦੇਖੋ ਛੁੱਟੀਆਂ ਨਾਲ ਲੇਟ ਨਾ ਹੁਣ ਜੇ ਟਿਊਸ਼ਨ ਜਾਣਾ, ਤਾਂ ਉਸੇ ਟਾਈਮ ਤੋਂ ਉਠਾਣ ਨਾਲ ਸਾਰਾ ਕੁਛ ਨਾਸ਼ਤਾ ਨਾ ਟਾਈਮ ਟੇਬਲ ਇੱਕ ਰੂਟੀਨ ਬਣ ਜਾਏਗੀ, ਫਿਰ ਨਾ ਜਿਵੇਂ ਸਕੂਲ ਖੁਲਣ ਵਾਲੇ ਨੇ, ਫਿਰ ਦਿੱਕਤ ਨਹੀਂ ਆਏਗੀ ਬ ਚ ਨ ਔਖ ਨੀ ਹੋਏਗੀ। ਥੋੜ੍ਹੀ ਨਾ ਉਹਨਾਂ ਨੂੰ ਇਸ ਕਰਕੇ ਤੇ ਮੈਂ ਤੇ ਇਹੀ ਚਾਹੁੰਦੀ, ਕਿ ਜਿਹੜੇ ਥੋੜੇ ਦਿਨ ਉਹਨੇ ਪੜ੍ਹਨਾ ਏ ਹਾਂਜੀ, ਉਹੀ ਸਵੇਰ ਦਾ ਦੇਖੋ ਨਾ, ਤੁਸੀਂ ਵੀ ਵਿਹਲੇ ਹੋ ਜਾਓ ਫੇਰ ਅਸੀਂ ਵੇਖ ਲਓ, ਕਿ ਦਸ ਵਜੇ, ਗਿਆਰਾਂ ਵਜੇ ਨਾਲ ਦੇਖ ਲਓ, ਕਿੰਨੇ ਵਜੇ ਦਾ ਤੁਸੀਂ ਕਿੰਨੇ ਵਜੇ ਤੱਕ ਪੜ੍ਹਾਉਣਾ ਤੇ ਉਸ ਹਿਸਾਬ ਤੀ ਫੇਰ ਮੈਂ ਤੁਹਾਨੂੰ ਦੱਸ ਦਾਂਗੀ।
ਮਤਲਬ ਦਸ ਗਿਆਰਾਂ ਵਜੇ ਨਾਲ ਤੇ ਤੁਸੀਂ ਪੜ੍ਹਾ ਸਕਦੇ, ਮਤਲਬ ਦਸ ਗਿਆਰਾਂ ਵਜੇ ਨਾਲ ਭੇਜ ਸਕਦੇ ਹੋ।
ਹਾਂਜੀ- ਹਾਂਜੀ
ਹਾਂ, ਤੇ ਫੇਰ ਮੈਂ ਦਸ ਗਿਆਰਾਂ ਵਜੇ ਵਾਲੇ ਟਾਈਮ ਹਾਂ, ਤੇ ਫੇਰ ਐਵੇਂ ਵਾਲਾ ਟਾਈਮ ਮੈਂ ਸੈਟ ਕਰਨੀ ਆ
ਹਾਂਜੀ -ਹਾਂਜੀ ਫੇਰ ਜੋ ਤੁਹਾਡਾ ਓਵਨ ਓਵਨ ਦਾ ਤੁਹਾਡਾ ਦੱਸਦਾ ਨਾ ਵੀ ਤੁਸੀਂ ਉਹਨੂੰ ਸਾਰਾ ਪ੍ਰੋਜੈਕਟ ਦਾ ਕੰਮ ਵੀ ਕਰਵਾਉਣਾ। ਪੈਣਾ ਤੁਹਾਨੂੰ ਥੋੜਾ ਜਿਹਾ, ਥੋੜਾ ਮੈਂ ਕਰਾ ਦਾਂਗੀ, ਥੋੜਾ ਤੁਸੀਂ ਕਰਾ ਦੇਣਾ ਠੀਕ ਹੈ।
ਉਹ ਤੇ ਮੈਂ ਕਰਾ ਦਵਾਂਗੀ, ਉਹ ਤੇ ਮੈਂ ਬਾਕੀ ਬੱਚਿਆਂ ਨੂੰ ਵੀ ਕਰਾਉਂਦੀ ਹਾਂ, ਤੇ ਇਹਨੂੰ ਵੀ ਕਰਾਈ ਦਾਂਗੀ। ਐਹਨੂੰ ਤੇ ਵੈਸੇ ਵੀ ਮੈਂ ਜਾਣਦੀ ਹਾਂ, ਤੇ ਥੋੜਾ ਹੋਰ ਅੱਛੇ ਤਰੀਕੇ ਤਰੀਕੇ ਨਾਲ ਪੜ੍ਹਾਵਾਂਗੇ ਇਹਨੂੰ, ਵੈਸੇ ਮੈਨੂੰ ਪਤਾ ਹੈ, ਇਹ ਦੋਨੋ ਬਹੁਤ ਹੁਸ਼ਿਆਰ ਨੇ ਪੜ੍ਹਨ ਵਿਚ ਇਹਨਾਂ ਨੂੰ ਜ਼ਿਆਦਾ ਲੋੜ ਦੇਣ ਦੀ ਵੀ ਨਾ ਜ਼ਰੂਰਤ
ਨਹੀਂ -ਨਹੀਂ ਹਾਂਜੀ ਹਾਂ, ਹਜੇ ਤੱਕ ਮੇਰੇ ਸਕੂਲ ਉਹਨਾਂ ਦੀ ਪੜ੍ਹਾਈ ਦੀ ਕੋਈ ਹਾਂਜੀ -ਹਾਂਜੀ ਨਹੀਂ ਸ਼ੁਕਰ ਵਾਹਿਗੁਰੂ ਦਾ ਹਜੇ ਤੱਕ ਤੇ ਇਹ ਜ਼ਰੂਰਤ ਨਹੀਂ ਪਈ, ਮੈਨੂੰ ਇਹਨਾਂ ਦੀ ਪੜ੍ਹਾਈ ਪਿੱਛੇ ਇੰਨੀ ਟੈਂਨਸ਼ਨ ਲੈਣ ਦੀ ਇਹ ਬਸ, ਛੁੱਟੀਆਂ ਕਰਕੇ ਥੋੜਾ ਕਹਿ ਰਹੇ ਸੀ, ਚਲੋ ਬੱਚਾ ਟਾਈਮ ਟੇਬਲ ਵੱਧ ਜਾਏਗਾ ਘਰੋਂ ਬਾਹਰ ਨਿਕਲ ਜਾਣਗੇ।
ਹਾਂਜੀ
ਹਾਂਜੀ, ਹੋਰ ਸੁਣਾਓ, ਆਣਾ ਤੁਸੀਂ ਵੀ ਆਣਾ ਘਰ ਆਣਾ ਕਦੀ ਮੈਂ ਵੀ ਆਵਾਂਗੀ। ਬੱਚਿਆਂ ਨੂੰ ਲੈ ਕੇ, ਤੇ ਤੁਸੀਂ ਆਣਾ ਨਾ, ਹਾਂਜੀ। ਹੋਰ ਸੁਣਾਓ, ਹੋਰ ਕਦੀ ਕੀ ਕਰ ਰਹੇ ਸੀ ਤੁਸੀਂ
ਕੁਛ ਨੀ ਆਪਾਂ, ਇੱਥੇ ਆਏ ਥੋੜ੍ਹੀ ਇੱਥੇ ਦੂਸ ਤੁਸੀਂ ਉਹਨਾਂ ਦੇ ਘਰ ਆਏ ਨਾਲ ਵਾਲਿਆਂ ਦੇ ਘਰ, ਇੱਥੇ ਬੱਚੇ ਬੜੇ ਨੇ
ਅੱਛਾ ਹਾਂ
ਤੇਨਾਂ ਲੋਰਾ ਪਾਇਆ ਇਹਨਾਂ ਨੇ, ਇਹਨਾਂ ਲੋਰਾ ਪਾਇਆ ਦਾ ਚੁੱਪ ਨੀ ਹੁੰਦੇ, ਇਹਨਾਂ ਨੂੰ ਕਿੰਨਾ ਹੀ ਸਮਝਾ ਲੋ, ਕਿ ਮੈਂ ਗੱਲ ਕਰ ਰਹੀ ਹਾਂ। ਤੁਸੀਂ ਥੋੜੀ ਦੇਰ ਚੁੱਪ ਹੋ ਜਾਓ, ਕੋਈ ਇੰਪੋਰਟੈਂਟ ਗੱਲ ਹੋਣੀ ਕਿਸੇ ਦੀ, ਸੁਣਦੇ ਹੀ ਨੀ ਬਿਲਕੁਲ ਹੀ
ਹਾਂਜੀ, ਚਲੋ ਕੋਈ ਨੀ ਚਲੋ ਠੀਕ ਹੈ ਫੇਰ ਸਸ਼੍ਰੀ ਅਕਾਲ ਜੀ। ਮੈਂ ਕਰਾਂਗੀ ਫੇਰ ਫੋਨ ਠੀਕ ਹੈ।
ਹਾਂਜੀ -ਹਾਂਜੀ ਠੀਕ ਹੈ ਠੀਕ ਹੈ ਸਸ਼੍ਰੀ ਅਕਾਲ।
ਸਸ੍ਰੀ ਅਕਾਲ ਜੀ।
ਠੀਕ ਹੈ, ਠੀਕ ਹੈ, ਸਸ਼੍ਰੀ ਅਕਾਲ, ਸਸ਼੍ਰੀ ਅਕਾਲ, ਸਸ਼੍ਰੀ ਅਕਾਲ। ਹਾਏ ਹਾਏ ਡੱਬਾ ਧੋਤਾ ਵੀ ਨਹੀਂ ਹੋਣਾ ਉਹ ਵਾਲੇ ਦਿਨ ਦਾ ਉਹੀ ਨਾ